ਹੈਲੋ। ਹੈਲੋ।
ਹਾਂਜੀ। ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਹੋਰ ਠੀਕ ਔ?
ਹੂੰ-ਹੂੰ।
ਸੋਗੇ ਸੀਗੇ ਤੁਸੀਂ?
ਨ‌ਈ ਸੁੱਤੇ ਤੇ ਨੀ।
ਹਾਂ।
ਲੇਟੀ ਹੋਈ।
ਹੂੰ।
ਹੋਰ ਸੁਣਾਓ? ਰੋਟੀ ਖਾ ਲੀ ਐ ਕੀ ਤੁਸੀਂ ਜਾ ਖਾ ਰਹੇ ਓ?
ਹਾਂਜੀ। ਖਾ ਲੀ।
ਅਸੀਂ ਵੀ ਹੁਣੇ ਈ ਖਾਦੀ ਐ। ਦੀ ਦਾਲ ਬਣਾਈ ਸੀ ਜਾਂ ਦੁਪਹਿਰੇ ਕਟਲ ਬਣਾ ਲਿਆ ਸੀ।
ਅੱਛਾ। ਹੂੰ। ਸਵੇਰ ਜਾ
ਸਵੇਰ ਜਾਂਦੇ ਤੁ ਨ‌ਈ ਗੁਰਦੁਆਰੇ ਬੜਾ ਮੁਸ਼ਕਲ ਸਾਡਾ ਨਾ ਗੁਰਦੁਆਰਾ ਤਾ ਬੜੀ ਦੂਰ ਪੈ ਜਾਂਦਾ, ਇਸ ਕਰਕੇ। ਹਾਂਜੀ, ਤੁਸੀਂ ਜਾਦੇ ਹੋਣੇ ਓ ਸਵੇਰੇ ਹਨਾ?
ਹਾਂਜੀ, ਚਲੇ ਈ ਜਾਈਦਾ।
ਬਾਬਾ
ਬਾਬਾ ਆਪ ਹੀ ਲੈ ਜਾਣ ਆਲਾ, ਸਹੀ ਗੱਲ ਏ। ਬਸ ਉਦਮ ਕਰਨਾ ਹੁੰਦਾ ਬਸ ਇੱਕ, ਓ ਸਾਡੇ ਕੋਲ ਹੈ ਹੈਨੀ ਉੱਦਮ?
ਤੇ ਜ਼ਰੂਰੀ ਐ ਨਾ। ਜ਼ਰੂਰ ਸਵੇਰੇ ਅੰਮ੍ਰਿਤ ਵੇਲੇ ਇੱਕ ਵਾਰੀ
ਜਾਗ ਖੁੱਲਦੀ। ਚਹੇ ਤਿੰਨ ਵਜੇ ਖੁੱਲੇ, ਚਾਹੇ ਚਾਰ ਵਜੇ। ਜ਼ਰੂਰ ਖੁੱਲਦੀ ਏ, ਉੱਠਣਾ ਅਸੀਂ ਹੁੰਦਾ ਬਸ। ਰਜਾਈ ਛੋੜਤੀ, ਕੰਬਲ ਛੋੜਤਾ। ਤੇ ਬੰਦਾ ਉੱਠ ਅੰਮ੍ਰਿਤ ਵੇਲੇ ਦੀ ਮਾਨਤਾ ਬੜੀ ਐ ਨਾ। ਹੂੰ। ਜੋ ਮੰਗੋ ਓਈ ਮਿਲਦਾ।
ਹਾਂ ਅੰਮ੍ਰਿਤ ਵੇਲੇ ਦੋ ਮੰਗੋ ਓਹੀ ਮਿਲਦਾ, ਸਹੀ ਗੱਲ ਏ।
ਉੱਠਣਾ ਚਾਈਦਾ, ਉੱਠਿਆ ਕਰੋ ਤੁਸੀਂ ਵੀ। ਉੱਦਮ ਕਰਨਾ ਬੜਾ ਜ਼ਰੂਰੀ ਏ।
ਬੰਦਾ, ਬੰਦਾ ਕਹਿ ਕੇ ਸੌਦਾ ਰਾਤੀ ਜ਼ਰੂਰ ਉੱਠਾਂਗੇ। ਬਸ ਸਵੇਰੇ ਉੱਠਿਆ ਨੀ ਜਾਂਦਾ ਹੈਗਾ।
ਏਸੇ ਤਰਾਂ ਕਿਸੇ ਨੇ ਕਥਾ ਸੁਣਾਈ ਸੀ। ਬ‌ਈ, ਕਿਸ ਕਿਸੇ ਨੇ ਕਿਹਾ ਬਈ ਸਵੇਰੇ ਨਾ ਤੁਸੀਂ ਕਿਸੇ ਕੋ ਪੈਸੇ ਲੈਣੇ ਹੋਣ
ਹੂ
ਬਈ ਇੰਨੇ ਲੱਖ ਰੁਪਇਆ ਉਹ ਦੇਣ ਆਏਗਾ ਤੁਹਾਨੂੰ ਸਵੇਰੇ ਇੰਨੇ ਵਜੇ ਸਵੇਰੇ ਸਾਡੀ ਜਾਗ ਬੜੀ ਜਲਦੀ ਖੁੱਲ ਜਾਂਦੀ। ਪਲੈਨਿੰਗ ਕੀਤੀ ਸੀ ਹੂ ਉਂਜ ਬਾਣੀ ਪੜ੍ਹਨੀ ਹੋਏ ਤੇ ਸਾਡੇ ਕੋਲ ਉੱਠਿਆ ਨੀ ਜਾਂਦਾ। ਹਾਂਜੀ।
ਬਿਲਕੁਲ ਸਹੀ, ਜੇ ਕਿਧਰੇ ਜਾਣਾ ਹੋਏ ਤਾਂ ਵੀ ਨੀ ਸਾਡੀ ਨੀਂਦਰ। ਸ ਤਾਂ ਵੀ ਸਾਡੀ ਹਿੰਦਰ ਖੁਲ ਜਾਂਦੀ।
ਹਾਂ ਜਿਵੇਂ ਅਸੀਂ
ਕਿਦਰੇ ਜਾਣਾ ਹਾਂ ਹਾਂ ਹਾਂ ਸਾਰੀ ਰਾਤ ਨਿੰਦਰ ਵੀ ਨੀ ਆਉਂਦੀ।
ਨੀਂਦਰ ਆਉਂਦੀ ਨੀ ਨਾ ਔ ਹਿਸਾਬ ਐ
ਕੋਈ
ਹੂ ਸਾਨੂੰ ਲਗਨ ਲੱਗਦੀ ਹੈ, ਜੇ ਰੂਟੀਨ ਬਣਾਵਾਂਗੇ ਤੇ
ਸਹੀ ਗਲ
ਪੰਜ ਸੱਤ ਦਿਨ ਲਗਾਤਾਰ ਤੁਸੀਂ ਕਹੋ ਮੈਂ ਉੱਠਣਾ ਈ ਉੱਠਣਾ ਅੱਛਾ, ਆਪਣੇ ਆਪ ਹੀ ਰੂਟੀਨ ਬਣ ਜਾਏਗਾ।
ਠੀਕਾ ਨਾ ਚਲੋ ਜਾਹਦੇ ਤੋ ਜਾਹਦੇ ਰੋ, ਇੰਨੀ। ਉ ਗਿਆ ਤੇ ਬਾਅਦ ਖ਼ਰਾਬ ਹੋ ਜਾਂਦਾ ਸਾਰਾ।
ਜਾ ਸਕਦੀ।
ਹੋਰ ਸਵੇਰੇ ਅੰਮ੍ਰਿਤ ਵੇਲੇ ਹੀ, ਹੂ। ਅੰਮ੍ਰਿਤ ਵੇਲੇ ਪਾਠ ਹੋ ਜੇ, ਹੋ ਜੇ ਬਾਦ ਸਵੇਰੇ ਟਾਈਮ ਹੀ ਨਹੀਂ ਆਉਂਦਾ ਪਾ ਸਾਰਾ ਦਿਨ ਕੰਮ ਹੀ ਇਚ ਈ ਬਿਜੀ। ਹੂ ਸਵੇਰੇ ਕੰਮ ਇਚ ਈ ਬਿਜੀ ਹੋ ਜਾਂਦਾ ਬੰਦਾ। ਹ ਸਵੇਰੇ ਕਿੰਨੇ ਕੰਮ ਸਵਾਰ ਜਾਂਦੇ ਹੈ ਜੀ।
ਅੱਛਾ।
ਹਾਂ। ਹਾਂਜੀ ਤੁਸੀਂ ਦੇ ਉਠਦੇ ਹੋਉਣੇ ਹੋ ਨਾ। ਤਿੰਨ ਚਾਰ ਵਜੇ ਉੱਠ ਜਾ
ਹਾਂਜੀ ਕਦੇ ਚਾਰ ਵਜੇ ਕਦੇ ਪੰਜ ਵਜੇ ਫੇਰ ਅਸੀਂ ਸਵੇਰੇ ਫੋਨ ਕਰ ਦਿੰਨੇ ਆਂ ਇੱਕ ਦੂਜੇ ਨੂੰ।
ਦਤਾ ਸ ਤੋਂ
ਤੇ ਫੇਰ ਅਸੀਂ ਕੱਠੀਆਂ ਹੋ ਕੇ ਜਾਂਨਿਆਂ ਵਾ ਗੁਰਦੁਆਰੇ। ਹਾਂਜੀ ਪੈ ਜਾਂਦਾ ਸਾਨੂੰ ਦੋ ਇੱਕ ਮ ਦੋ ਕਿਲੋਮੀਟਰ ਪੈ ਜਾਂਦੇ।
ਅੱਛਾ।
ਹਾਂਜੀ ਸੈਲ ਵੀ ਹੋ ਜਾਂਦੀ ਐ, ਸੈਲ ਦੀ ਸੈਲ ਹੋ ਜਾਂਦੀ ਐ
ਸੈਲ ਹੋ ਜਾਂਦੀ ਆ। ਆ ਸਹੀ ਗੱਲ ਏ ਮਤਲਬ ਤੁਹਾਡੇ ਦੋ ਕਿਲੋਮੀਟਰ ਪੈਂਦਾ ਗੁਰਦੁਆਰਾ। ਹਾਂਜੀ ਨਹੀਂ ਨਹੀਂ ਬੱਚੇ ਨਹੀਂ ਜਾਦੇ।
ਹੂ
ਪਰ ਅਸੀਂ ਨਹੀਂ ਉੱਠਾਂਗੇ ਤਾਂ ਬੱਚੇ ਕਿੱਥੋਂ ਉੱਠਣ ਚੰਗਾ ਹੈ ਨਾ।
ਓ ਤੇ ਹੈ ਜੇ ਮਾਂ ਪਿਓ ਨੂੰ ਵੇਖ ਕੇ ਹੀ ਉੱਠਦਾ ਨਾ ਬੱਚੇ ਬੱਚੇ ਸਾਰੀ ਗੱਲ ਮਾਂ ਪਿਓ ਦੇ ਉੱਪਰ ਕਰਦੇ ਨੇ ਮਾਂ ਪਿਓ ਜੋ ਕਰਦਾ ਉਹੀ ਕਰਦੇ ਨੇ ਬੱਚੇ ਜੇ ਅਸੀਂ ਪਾਠ ਕਰਾਂਗੇ ਤੇ ਉਹ ਵੀ ਪਾਠ ਕਰਨਗੇ ਨਾ ਸਾਨੂੰ ਹੀ ਕੇ ਮੰਮਾ ਕੀ ਕਰ ਰਹੀ ਹੈ।
ਇਹ ਤੇ ਹੈ।
ਠੀਕ ਹੈ ਨਾ?
ਕਰਨਾ ਚਾਹੀਦਾ ਸਾਨੂੰ ਉੱਦਮ ਉੱਦਮ ਇੱਕ ਬਹੁਤ ਵਧੀਆ ਚੀਜ਼ ਹੈ। ਦਸ ਮਿੰਟ ਉੱਠ ਕੇ ਪੰਦਰਾਂ ਮਿੰਟ ਜ਼ਰੂਰ ਵਾਹਿਗੁਰੂ ਦਾ ਜਾਪ ਕਰੋ।
ਜਾਪ ਹੀ
ਜਾਪ ਵੀ ਬਹੁਤ ਜ਼ਰੂਰੀ ਹੈ।
ਹੋਰ
ਜਾਪ ਹੈਗਾ ਵਾਹਿਗੁਰੂ ਬੋਲਣਾ ਮਤਲਬ ਵਾਹਿਗੁਰੂ ਦੀ ਉਸਤਤ ਕਰਨਾ। ਠੀਕ ਹੈ ਨਾ
ਹਾਂਜੀ ਉਹ ਗੁਰੂ ਸ਼ਰਨ ਸਿੰਘ ਜੀ ਆਉਂਦੇ ਨੇ ਨਾ ਸਵੇਰੇ ਅੰਮ੍ਰਿਤ ਵੇਲੇ
ਹਾਂਜੀ
ਸ਼ਰਨ ਸਿੰਘ ਜੀ ਬਹੁਤ ਅੱਛੀ ਕਥਾ ਕਰਦੇ ਬਹੁਤ ਬਹੁਤ ਵਧੀਆ ਵਧੀਆ ਸਾਖੀਆਂ ਪੜਾਉਂਦੇ
ਹੂੰ,,, ਬਹੁਤ ਉਹਨਾਂ ਨੇ ਬੜੀ ਸੰਗਤ ਜੋੜੀ ਦੀ‌ ਏ।
ਹਾਂਜੀ ਉਹਨਾਂ ਨੇ ਲੋਕਡਾਊਨ ਵਿੱਚ ਜੋੜੀ ਦੀ ਹੈ ਸੰਗਤ ਬਹੁਤ ਜ਼ਿਆਦਾ ਤਾਂ ਜੁੜੀ ਦੀ ਸੰਗਤ।
ਹਾਂਜੀ ਹਾਂਜੀ। ਬਹੁਤ ਵਧੀਆ ਵਧੀਆ ਸਾਖੀਆਂ ਸੁਣਾਉਂਦੇ ਨੇ। ਹੱਡ ਬੀਤੀਆਂ ਜਿਨਾਂ ਨਾਲ ਹੱਡ ਬੀਤੀ ਹੈ। ਹੂੰ ਨਾਮ ਦੇ ਉੱਪਰ ਸਭ ਕੁਛ।
ਤਥਾ ਪਰ ਹੈ ਨਾਮ ਦੇ ਉੱਪਰ ਅੰਮ੍ਰਿਤ ਵੇਲਾ ਹੋਣਾ ਚਾਹੀਦਾ।
ਹਾਂ ਅਮ੍ਰਿਤ ਵੇਹਲਾ ਨਾਮ ਹੈ ਜਿਹਦੇ ਕੋਲ ਉਹਦੇ ਕੋਲ ਸਭ ਕੁਛ ਹੈ ਹੂੰ। ਜੇ ਅਸੀਂ ਤੁਰਦੇ ਫਿਰਦੇ ਪਹਿਲੀ ਜਾਪ ਕਰ ਸਕਦੀ ਹਾਂ ਇਹ ਵੀ ਬੜਾ ਮਹੱਤਮ ਹੈ। ਕੰਮ ਕਰਦੇ ਆਂ ਮਨ ਚੱਲਦਾ ਰਵੇ
ਗੰਦੀਆਂ ਆਦਤਾਂ
ਪਹਿਲੀ ਪੌੜੀ ਹੂੰ ਬੜਾ ਮਹੱਤਵਪੂਰਨ ਕਈ ਉਹਨਾਂ ਨੇ ਕਾਊਂਟਰ ਹੀ ਹੈਗੇ ਨੇ
ਹਾਂਜੀ ਹਾਂਜੀ ਕਾਊਂਟਰ ਹੀ
ਕਾਊਂਟਰ ਤੇ ਤੁਸੀਂ ਕਰੋ। ਮਹੀਨੇ ਦਾ ਇੱਕ ਲੱਖ ਸਵਾ ਲੱਖ ਰਹਿਣ ਸਫਾਈ ਵੀ ਕਰਵਾਉਂਦੇ ਨੇ ਹਾਂਜੀ।
ਤੁਸੀਂ ਗਏ ਦੇ ਹੋ
ਅਸੀਂ ਤੇ ਕਦੀ ਗਏ ਨੀ, ਅਸੀਂ ਘਰ ਹੀ ਕੱਟ ਲੈਂਨੇ ਆ। ਲਾਈਵ ਆਉਂਦਾ ਲਾਈਵ ਕੱਟ ਲੈਂਦੇ ਆ ਘਰ
ਬਹੁਤ ਵਧੀਆ, ਫਿਰ ਦੇ ਨਾਲ ਬੜੀ ਅੱਛੀ
ਹਾਂਜੀ। ਹੂੰ, ਤੁਸੀਂ ਵੀ ਕੱਟਿਆ ਕਰੋ।
ਬੜੀ ਸੰਗਤ ਆਉਂਦੀ ਹੈ ਬਹੁਤ ਸੰਗਤ ਨਾ ਹੁੰਦੀ ਹੈ ਰਹਿਣ ਸਬਾਈ।
ਕਈ ਜਾਂਦੇ ਨੇ, ਲੁਧਿਆਣੇ ਹੁੰਦੇ ਨੇ ਨਾ ਇਹ?
ਹਾਂਜੀ ਜੀ, ਲੁਧਿਆਣੇ ਬੜੀ ਬੜੀ ਦੂਰੋਂ ਸੰਗਤ ਆਉਂਦੀ ਹੈ ਇਹਨਾਂ ਕੋਲ।
ਇਹ ਵੀ ਅੰਮ੍ਰਿਤ ਵੇਲਾ ਬਹੁਤ ਵਦੀਆ-ਵਦੀਆ ਸੁਣਾਉਂਦੇ ਨੇ ਕਥਾ ਵੀ ਅੰਮ੍ਰਿਤ ਸਵੇਰੇ ਹੀ ਕਰਦੇ ਨੇ
ਹਾਂਜੀ।
ਹਾਂਜੀ?
ਬੜੀ ਸੰਗਤ ਜੋੜੀ ਹੁੰਦੀ ਆ ਇਹਨਾਂ ਨਾਲ ਸਵੇਰੇ ਤਿੰਨ ਵਜੇ ਨਾ।
ਇਹਨਾਂ ਦੀ ਵਾਈਫ ਹੁੰਦੀ ਹੈ ਨਾਲ ਹਨਾਂ? ਵਾਈਫ
ਹਾਂਜੀ-ਹਾਂਜੀ।
ਭਰਾ ਵੀ ਹੈਗੇ ਨੇ, ਅੱਛਾ ਦੋ ਸਿਸਟਰ ਕਰਦੀ ਹਾਂ।
ਹੂੰ, ਇੰਝ ਮੂੰਹ ਤੇ ਨੂਰ ਹੈ ਉਹਨਾਂ ਦੇ ਜਿਵੇਂ ਨਾਮ ਜਪਣ ਦਾ ਨੂਰ ਐ।
ਹਾਂਜੀ, ਹਾਂਜੀ।
ਇਹਨਾਂ ਦੀ ਮਾਤਾ ਜੀ ਹੈਗੀ ਉਹ ਵੀ ਬਹੁਤ ਨੂਰ ਉਹਨਾਂ ਦੇ।
ਹਾਂਜੀ, ਉਹ ਵੀ ਹਾਂਜੀ ਉਹ ਚੋਰ ਸਾਹਿਬ ਕਰਦੇ ਹੁੰਦੇ ਹਨ।
ਹੂੰ। ਚਲੋ। ਠੀਕ ਐ। ਹਾਂਜੀ-ਹਾਂਜੀ, ਚਲੋ ਤੁਸੀਂ ਵੀ ਠੀਕ ਉੱਠਿਆ ਕਰੋ।
ਹਾਂਜੀ, ਬਾਬਾ ਜੀ ਸਤਿ ਸ਼੍ਰੀ ਅਕਾਲ।
ਹਾਂ।